ਹੈਲੋ
ਹੈਲੋ।
ਸਤਿ ਸ਼੍ਰੀ ਅਕਾਲ ਜੀ ਹੈਲੋ
ਹੈਲੋ।
ਆਵਾਜ਼ ਨਹੀਂ ਆ ਰਹੀ ਕਿਆ
ਆਵਾਜ਼ ਬਹੁਤ ਘੱਟ ਆ ਰਹੀ ਆ, ਆਪ ਜੀ ਦੀ।
ਹੈਲੋ।
ਹੁਣ ਆ ਰਹੀ ਹੈ?
ਹਾਂਜੀ- ਹਾਂਜੀ, ਹਾਂਜੀ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ। ਜੀ ਹੋਰ ਕੀ ਹਾਲ -ਚਾਲ।
ਬਹੁਤ ਵਧੀਆ, ਤੁਸੀਂ ਸੁਣਾਓ
ਬਸ ਜੀ ਵਧੀਆ।
ਬਸ, ਮੈਂ ਸੋਚਦੀ ਪਈ ਸੀ ਅਸੀਂ ਕਿੰਨੇ ਦਿਨ ਤੋਂ ਕਰਾਂ ਫੋਨ ਬਸ, ਟਾਈਮ ਹੀ ਨੀ ਲੱਗਦਾ ਮੇਰਾ। ਇਸ ਟਾਈਮ ਫਰੀ ਹੋਈ ਹਾਂ, ਮੈਂ ਕਿਹਾ ਚਲੋ ਫ਼ੋਨ ਕਰਾਂ।
ਅੱਛਾ- ਅੱਛਾ, ਬਸ ਟਾਈਮ ਦਾ ਕੰਮ ਕਾਰ ਲੰਘ ਜਾਂਦਾ ਸੀ
ਹਾਂ, ਓਹੀ ਉਹ ਸਾਰਾ ਦਿਨ ਬਸ ਛੁੱ ਛੁੱਟੀਆਂ ਨੇ, ਛੁੱਟੀਆਂ ਬੱਚਿਆਂ ਦੀ ਫਰਮਾਇਸ਼ਾਂ ਹੀ ਨਹੀਂ ਪੂਰੀਆਂ ਹੁੰਦੀਆਂ। ਕਦੀ ਨਿੰਬੂ ਪਾਣੀ ਬਣਾਓ, ਕਦੀ ਮੈੰਗੋ ਸ਼ੇਕ ਸ਼ੇਕ ਬਣਾਓ ਕਦੀ ਕੁੱਛ ਬਣਾਓ ਕਦੀ ਕੁੱਛ ਬਣਾਓ ਟਾਈਮ ਹੀ ਨੀ ਪਤਾ ਲੱਗਦਾ।
ਸਹੀ ਗੱਲ ਹੈ।
ਹੋਰ ਹੋ ਗਿਆ ਲੰਚ ਹੋ ਗਿਆ।
ਹਾਂਜੀ ਹੋ ਗਿਆ ਹੁਣੇ ਬਸ ਕਰਕੇ ਹਟੇ ਹੀ ਸੀਗੇ ਲੰਚ ਵੀ
ਅੱਛਾ ਅੱਛਾ ਹੋਰ ਕੀ ਬਣਾਇਆ ਅੱਜ।
ਅੱਜ ਸ਼ਾਹੀ ਪਨੀਰ ਬਣਾਇਆ ਸੀ ਮੈਂ।
ਅੱਛਾ ਅੱਛਾ। ਅੱਛਾ ਸ਼ਹੀ ਪਨੀਰ ਅੱਛਾ।
ਉਹੀ ਫੇਰ ਕਾਫ਼ੀ ਦਿਨ ਤੋਂ ਕੁਛ ਅੱਛਾ ਜਿਹਾ ਨਹੀਂ ਬਣਾਇਆ ਸੀ ਮੈਂ ਕਿਹਾ ਕੁਛ ਅੱਛਾ ਬਣਾਵਾਂ ਅੱਜ। ਹਾਂਜੀ। ਤੁਸੀਂ ਕੀ ਬਣਾਇਆ ਸੀ।
ਅਸੀਂ ਬਣਾਇਆ ਸੀ ਅੱਜ ਨਿਊਟਰੀ ਚੂਰਾ
ਉਹ ਕਿਵੇ ਬਣਾਉਦੇ ਹੋ।
ਉਹ ਸਿੰਪਲ ਹੀ ਬੰਦਾ ਐ। ਉਹਨੂੰ ਬਸ ਭਿਓ ਕੇ ਰੱਖ ਦੋ ਜਿਵੇਂ ਤੁਸੀਂ ਬਣਾਉਣਾ ਹੈ ਨਾ ਜਿੰਨਾ ਬਣਾਉਣਾ ਉਸ ਤੋਂ ਓਦਾ ਭਿਓ ਦੋ।
ਅੱਛਾ।
ਤੇ ਬਸ ਉਹ ਓਹਨੂੰ ਭਿਓ ਕੇ ਰੱਖ ਦੋ ਤੇ ਤੇ ਬਸ ਫਿਰ ਉਹ ਥੋੜ੍ਹੀ ਦੇਰ ਬਾਅਦ ਫੁੱਲ ਜਾਂਦਾ ਹੈ। ਫ਼ੇਰ ਮਤਲਬ ਕਿ ਪਿਆਜ ਲਸਣ ਅਦਰਕ ਜਿਵੇਂ ਇਹ ਚੀਜ਼ਾਂ ਨੂੰ ਉਹ ਬਣਾ ਲਓ ਮਿਕਸ ਕਰਕੇ ਮਿਕਸ ਸਰਰੇਜ ਕਰਨਾ ਮਿਕਸ ਸਰੇਜ ਕਰ ਲਓ ਗ੍ਰਾਈੰਡ ਲ ਆਪਣਾ ਜਿਵੇਂ ਕਰਨਾ ਚੌਕਰ ਚ ਕਰਨਾ ਉਹਦੇ ਚ ਕਰ ਲਓ।
ਜੀ ਜੀ।
ਤੇ ਬਸ ਫੇਰ ਮਸਾਲੇ ਉਹਨਾਂ ਨੂੰ ਲਾਭ ਭੁਣੀ ਲਾਓ ਉਹਨੂੰ ਤੇਲ ਪਾਓ ਤੜਕਾ ਲਾਓ ਓਨੂੰ ਟਮਾਟਰ ਪਾਓ। ਅਸੀਂ ਵਿੱਚ ਥੋੜੀ ਕਰੀਮ ਪਾ ਬੰਨਿਆ ਵਿੱਚ ਹੂੰ ਟੇਸਟ ਹੋ ਜਾਂਦਾ ਥੋੜਾ।
ਅੱਛਾ।
ਹੂੰ, ਕਰੀਮ ਪਾ ਦੋ ਜਾਂ ਘਰ ਦੀ ਮਲਾਈ ਪਾ ਦੋ। ਬਸ ਫਿਰ ਉਹੀ ਭਿਉ ਹੀ ਹੋਈ ਉਹਨੂੰ। ਛਾਨ ਕੇ ਚੂਰੇ ਨੂੰ ਤੇ ਉਹਦੇ ਵਿੱਚ ਪਾ ਦੋ, ਤੇ ਬਸ ਉਹਨੂੰ ਮਿਕਸ ਕਰਕੇ ਸਿੰਮ ਤੇ ਰੱਖ ਦੋ ਥੋੜ੍ਹੀ ਦੇਰ।
ਅੱਛਾ।
ਮਸਾਲੇ ਮਸੂਲੇ ਪਾ ਕੇ ਹਾਂ ਜਿੰਨੇ ਆਪਣਾ ਮੈਂ ਮਸਾਲੇ ਆਪਣੇ ਹਿਸਾਬ ਨਾਲ ਪਾ ਲਓ ਜਿਹੜੇ ਪਾਂਦੇ ਨੇ। ਨਮਕ, ਮਿਰਚ, ਹਲਦੀ ਬਸ ਉਹ ਪਾ ਕੇ ਥੋੜਾ ਚਾਪ ਮਸਾਲਾ ਹੁੰਦਾ ਉਹ ਪਾ ਦੋ ਵਿੱਚ। ਬਹੁਤ ਟੇਸਟੀ ਬਣ ਹਾਂਜੀ ਹਾਂਜੀ।
ਮੈਂ ਤਾਂ ਹਲੇ ਅੱਜ ਤੱਕ ਮੈਂ ਬਣਾਈ ਆ ਤੇ ਸਿਰਫ ਨਿਊਟਰੀ ਬਣਾਣੀ ਹਾਂ। ਮੈਂ ਤੇ ਆਲੂ-ਆਲੂ ਚ ਪਾ ਕੇ ਕਦੇ ਘੀਏ ਚ ਪਾਤੀ। ਪਰ ਐਵੇਂ ਨੀ ਬਣਾਇਆ ਕਦੀ, ਮੈਂ ਐਵੇਂ ਬਣਾ ਕੇ ਦੇਖਾਂਗੀ।
ਸਵਾਦ ਬਣਦੀ ਆ ਅਸੀਂ ਵੀ ਬਣਾਦੇ ਘੀਏ ਚ ਪਾ ਕੇ।
ਹਾਂਜੀ ਬਣਾ ਤੇ ਕਦੀ ਜਿਵੇਂ ਨੀ ਮਨ ਹੈ ਕੁਛ ਹੋਰ ਬਣਦਾ ਤੇ ਘੀਏ ਚ ਪਾ ਦਿੱਤੀ ਕਦੀ ਆਲੂ ਨਾਲ ਬਣਾ ਤੇ, ਕਦੀ ਨਮਕੀਨ ਚਾਵਲ ਬਣਾ ਤੇ। ਹਾਂਜੀ, ਉਹੀ ਪਰ ਐਵੇਂ ਨਿੰਬੂ ਪੈਕੇਟ ਆਂਦਾ ਜਿਹੜਾ।
ਹਾਂਜੀ ਅਸੀਂ ਪੈਕਟੀ ਹੀ ਯੂਜ ਕਰਨੇ ਆ ਖੁੱਲੇ ਨੀ ਕਦੇ ਲਿਆਏ ਅਸੀਂ। ਜਾਂ ਪੈਕਟ ਵੱਡੀ ਬੜੀ ਹੁੰਦੀ ਨਾ। ਉਹਨੂੰ ਮਤਲਬ ਕੀ ਪਿਓ ਕੇ ਰੱਖ ਲਓ। ਥੋੜ੍ਹੀ ਦੇਰ ਤੇ ਫੇਰ ਉਹਨੂੰ ਨਚੋੜ ਕੇ ਤੇ ਉਹਨੂੰ ਗ੍ਰਾਇੰਡ ਕਰ ਲਓ ਉਹ ਵੀ ਬੜੀ ਸਵਾਦ ਬਣਦੀ ਹੈ।
ਅੱਛਾ। ਉਹੀ ਕਿਉਂਕਿ ਨਾ ਮੈਂ ਦੇਖ ਦੇਖੇ ਕਈ ਵਾਰ ਤੇ ਕਈ ਖੁੱਲ੍ਹੇ ਹੀ ਲੈ ਲੈਂਦੇ ਨੇ।
ਅਸੀਂ ਖੁੱਲੇ ਨੀ ਕਦੇ ਯੂਸ ਕਰਦੇ। ਉਹ ਲੋਅ ਕੁਆਲਿਟੀ ਹੁੰਦੀ ਹੈ।
ਹਾਂਜੀ।
ਉਹਦਾ ਟੇਸਟ ਨਹੀਂ ਆਂਦਾ, ਜੇ ਖਾਣਾ ਤੇ ਬੰਦਾ ਵਧੀਆ ਚੀਜ਼ ਖਾਏ।
ਸਹੀ ਗੱਲ ਆ ਮੈਂ ਵੀ ਹੁਣ ਐਹੀ ਸੋਚ ਹੀ ਰਹੀ ਸੀ ਮੈਂ ਇਹ ਵੇ ਮੈਂ ਰਾਤੀ ਕੀ ਬਣਾਵਾਂ। ਇੱਕ ਤਾਂ ਬੰਦਾ ਇੱਕ ਟਾਈਮ ਦੀ ਸਬਜ਼ੀ ਬਣਾਉਂਦਾ ਹੈ ਫਿਰ ਤੋਂ ਬਾ ਜਾਂਦਾ ਹੈ ਹੁਣ ਅਗਲੀ ਅਗਲੀ ਸੱ
ਅਗਲੇ ਕੀ ਬੰਨੇਗੀ ਉਹੀ ਹੁਣ
ਮੈਂ ਉਹੀ ਸੋਚੀ ਰਹੀ ਜੀ ਚਲੋ ਹੁਣ ਤੁਸੀਂ
ਕੋਈ ਹੋਰ ਸਬਜ਼ੀ ਆਉਂਦੀ ਬਾਅਦ ਚ ਵੀ ਜਾਂਦੀ ਪਨੀਰ ਦੀ ਸਬਜ਼ੀ ਦਾ ਬੱਚ ਦੀ ਵੀ ਨਹੀ ਹੈਗੀ
ਸਹੀ ਗੱਲ ਐ
ਹਾਂ ਉਹੀ ਉਹ ਸਭ ਖੁਸ਼ ਹੋ ਕੇ ਖਾਂਦੇ ਸੰੋਣਾ
ਹੂੰ ਨਾਲੇ ਛਡ ਕਾਰ ਅਸੀਂ ਚੀਜ਼ਾਂ ਜ਼ਿਆਦਾ ਬਣਦੀਆਂ ਨੇ ਨਾ ਕਿਉਂਕਿ ਫਿਕਾ ਕਿਸੇ ਨੂੰ ਖਾਣਾ ਨੀ ਪਸੰਦ ਵੀ ਸਾਰੇ ਥੋੜਾ ਚਟਪਟਾਕੂ ਬਣੇ ਉਹ ਖਾਂਦੇ ਨੇ ਤੇ ਮੈਂ ਸੋਚਿਆ ਸੀਗਾ ਮੈਂ ਕਿਹਾ ਕੀ ਬਣਾਵਾਾਂ ਹੁਣ ਇਸ ਟਾਈਮ ਕਿਉਂਕਿ ਇੱਕ ਦੁਪਹਿਰੇ ਹੈਵੀ ਹੋ ਗਿਆ ਹੁਣ ਰਾਤ ਥੋੜਾ ਜਿਹਾ ਲਾਈਟ ਹੀ ਕਰਨਾ ਕੁਛ ਹੀ ਲੋ
ਹੂੰ ਰਾਤ ਨੂੰ ਮੂੰਗੀ ਦਾਲ ਬਣਾਓ
ਉਹ ਪਾਪਾ ਨੀ ਖਾਂਦੇ ਨਾ ਲੜਾਈ ਚ ਉਹ ਪਾਪਾ ਕਹਿੰਦੇ
ਅੱਛਾ ਬਹੁਤ ਸਵਾਦ ਬਣਦੀ ਹੈ ਤੁਸੀਂ ਉਹ ਪਾ ਦਾਲ ਜੋ ਤਰਦੇ